ਹੈਲੋ! ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋ ਤੁਸੀਂ?
ਬਹੁਤ ਵਧੀਆ ਜੀ ਹੋਰ ਕੀ ਚੱਲ ਰਿਹਾ। ਤੁਹਾਡਾ,
ਬਸ। ਅੱਜ- ਕੱਲ ਛੁੱਟੀਆਂ ਚੱਲ ਰਹੀਆਂ ਨੇ ਤੇ, ਛੁੱਟੀਆਂ ਚ ਬਸ ਬੱਚੇ ਘਰੇ ਨੇ ਸਾਰੇ ਕਰੇ ਨੇ ਘੁੰਮਨ ਫਿਰਨ ਚ ਪੈਸੇ ਲੱਗ ਰਹੇ ਨੇ, ਤੇ ਸ਼ੋਪਿੰਗ ਚ ਲੱਗ ਰਹੇ ਨੇ।
ਖਰਚੇ ਸ਼ੁਰੂ ਹੋ ਗਏ, ਇਹ ਕਹਿ ਲੋੋ
ਕੇ, ਹਾਂਜੀ ਅੱਜ ਦੇ ਟਾਈਮ ਚ ਪੈਸੇ ਬ ਜਾਣਾ, ਤੇ ਪੈਸੇ ਖਰਚ ਕਰਨਾ, ਦੋਨਾਂ ਚੀਜ਼ਾਂ ਹੀ ਇੰਪੋਰਟੈਂਟ ਹੈ।
ਬਹੁਤ ਜ਼ਿਆਦਾ, ਬਿਲਕੁਲ।
ਤੇ ਦੋਨੋ ਦੇ ਆਪਣੇ-ਆਪਣੇ, ਦੋਨੋ ਦੀਆਂ ਆਪਣੇ-ਆਪਣੇ ਫ਼ਾਇਦੇ ਦੇ ਨੁਕ ਨੁਕਸਾਨ ਨੇ।
ਦੋਨਾਂ ਦੇ ਬਿਲਕੁਲ ਜੀ, ਆਪਾਂ ਉਹੀ ਕਹਿੰਣੇ ਹਾਂ ਜਿੰਨਾ ਪੈਸਾ ਬਚਾਵਾਂਗੇ, ਆਪਣੇ ਆਣ ਵਾਲਾ ਫਿਊਚਰ ਵਾਸਤੇ ਬਚਾਵਾਂਗੇ। ਇੱਕ ਗ੍ਰਹਿਣੀ ਤੁਹਾਨੂੰ ਪਤਾ ਹੈ, ਕਿ ਇੱਕ ਗ੍ਰਹਿਣੀ ਕੀ ਕਰਦੀ ਹੈ? ਹਰ ਚੀਜ਼ ਤੋਂ ਕੋਈ ਵੀ ਚੀਜ਼ ਲੈ ਰਹੀ ਹੈ, ਔਂਦੇ ਤੋਂ ਦੋ ਪੈਸੇ ਬਚਾਉਣ ਦੀ ਕੋਸ਼ਿਸ਼ ਕਰਦੀ ਹੈ। ਕੇ ਮੇਰੇ ਉਹ ਬਚ ਜਾਣ, ਤੇ ਉਹਨੂੰ ਉਹ ਸੰਭਾਲ ਕੇ ਰੱਖਦੀ ਹੈ, ਉਹ ਉਹਨੂੰ ਕਹਿੰਦੇ ਆ ਕਿ ਜਿਹੜਾ ਉਹ ਸੰਭਾਲਿਆ ਹੋਇਆ ਪੈਸਾ ਹੇਨਾ ਉਹਨੂੰ ਛੱਡ ਦੋ ਜਿੱਥੇ ਰੱਖਿਆ। ਉਹ ਭੁੱਲ ਜਾਓ, ਫਿਰ ਤੁਸੀਂ ਅੱਗੇ ਅੱਗੇ ਨੂੰ ਸੋਚ ਸਕਦੇ ਹਾਂ। ਅਗੇ ਬਾਰੇ
ਪੈਸੇ ਬਚਾਉਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ, ਕਿ ਫਿਊਚਰ ਲਈ ਫਾਈਨੈਂਸ਼ੀਅਲ ਸਿਕਿਉਰਟੀ ਰਹਿੰਦੀ ਹੈ। ਜੇ ਅਸੀਂ ਰੈਗੂਲਰ ਸੇਵ ਸੇਵਿੰਗ ਕਰੀਏ ਤਾਂ ਐਮਰਜੈਂਸੀ ਟਾਈਮ ਵਿੱਚ ਜਾਂ ਕਿਸੇ ਵੱਡੀ ਜ਼ਰੂਰਤ ਲਈ ਪੈਸੇ ਅਵੇਲੇਬਲ ਹੁੰਦੇ ਨੇ ਸੇਵਿੰਗ ਨਾਲ ਇਨਸਾਨ ਨੂੰ ਟੈਨਸ਼ ਘੱਟ ਹੁੰਦੀ ਹੈ, ਤੇ ਫਿਊਚਰ ਪਲੈਨਨਿੰਗ ਵੀ ਚੰਗੀ ਰਹਿੰਦੀ ਹੈ।
ਸਹੀ ਗੱਲ ਹੈ। ਬਿਲਕੁਲ, ਕਹਿੰਦੇ ਉਹੀ
ਇਨਸਾਨ ਆਪਣੀਆਂ ਛੋਟੀਆਂ ਖੁਸ਼ ਇੰਜੋਏ ਨਹੀਂ ਕਰ ਪਾਂਦਾ, ਦੋਵਾਂ ਦੇ ਫਾਇਦੇ ਨੇ ਤੇ ਦੋਵਾਂ
ਨੁਕਸਾਨ ਵੀ ਹੈ, ਸਹੀ ਗੱਲ ਏ। ਪੈਸਾ ਬਚਾਉਣਾ ਸਿਰਫ ਇੱਕ ਕਹਿੰਦੇ ਆ ਨਾ, ਬੈਂਕ ਵਿੱਚ ਰੱਖ ਕਮਜੋਰਨਾ ਨਹੀਂ ਹੁੰਦਾ। ਆਪਣੀ ਜ਼ਿੰਦਗੀ ਦੀਆਂ ਆਰਥਿਕ ਚੀਜ਼ਾਂ ਦੀ ਜਿਵੇਂ ਕਹਿ ਲਓ ਕਿ ਆਜ਼ਾਦੀ ਦੀ ਤਰ੍ਹਾਂ ਉਹਨੂੰ ਫਰੀ ਕਰ ਦਉ, ਕਿ ਉਹਨਾਂ ਨਾਲ ਕਿ ਆਪਾਂ ਉਹਨੂੰ ਹਰ, ਇਹ ਨਹੀ ਕਿ ਹਰ ਟਾਈਮ ਉਹਨੂੰ ਬਚਾਉਂਦੇ ਹੀ ਰਹਿਣਾ ਹੈ, ਪਰ ਉਹਨੂੰ ਬਚਾਉਂਦੇ ਹੋਏ ਜਿਹੜਾ ਦੇਖਣਾ ਨਾ ਇੱਕ ਤਰੀਕੇ ਨਾਲ ਬਚਾਓ ਕਹਿੰਦੇ ਹੈ।
ਸਹੀ ਗੱਲ ਹੈ, ਸਹੀ ਗੱਲ ਹੈ। ਦੂਜੇ ਪਾਸੇ ਪੈਸਾ ਖ਼ਰਚ ਕਰਨਾ ਵੀ ਜ਼ਰੂਰੀ ਹੁੰਦਾ ਹੈ, ਕਿਉਂਕਿ ਰੋਜ਼ਮਰਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪੈਸਾ ਲੱਗਦਾ ਹੈ ਜੇ ਅਸੀਂ ਜਿਮੇ ਜਿੰਮੇਦਾਰੀ ਨਾਲ ਖਰਚ ਕਰੀਏ ਤਾਂ ਅਸੀਂ ਆਪਣੀ ਲਾਈਫ ਇੰਜੋਏ ਵੀ ਕਰ ਸਕਦੇ ਹਾਂ, ਤਾਂ ਅਸੀਂ ਸੇਵ ਵੀ ਕਰ ਸਕਦੇ ਹਾਂ।
ਸਹੀ ਗੱਲ ਹੈ, ਸਹੀ ਗੱਲ ਹੈ। ਤੁਹਾਨੂੰ ਪਤਾ ਜਦੋਂ ਬਿਮਾਰੀ ਆਦੀ ਹੈ ਕੋਈ ਵੀ ਆਹ ਪਿੱਛੇ ਹੀ ਆਪਾਂ ਨੂੰ ਕਿੰਨੀ ਵੱਡੀ ਬਿਮਾਰੀ ਨੇ ਆ ਕੇ ਪਕੜਿਆ ਸੀ। ਜਿਨਾਂ ਕਰਕੇ ਆਪਾਂ ਨੂੰ ਪੈਸੇ ਦੀ ਜ਼ਰੂਰਤ ਦਾ ਪਤਾ ਚਲਿਆ। ਕਿ ਪੈਸਾ ਕੀ ਚੀਜ਼ ਹੈ। ਉਦੋਂ ਆਪਾਂ ਨੂੰ ਪਤਾ ਚੱਲਿਆ ਸੀ ਕਿ ਪੈਸਾ ਚੀਜ਼ ਹੈ। ਜਿਹਨਾਂ ਕੋਲ ਨਹੀਂ ਸੀ। ਉਹ ਵਿਚਾਰੇ ਕਿੱਦਾਂ ਰੋਟੀ, ਉਹਨਾਂ ਨੇ ਪੂਰੀ ਕੀਤੀ ਹੈ, ਉਹ ਟਾਇਮ ਨੂੰ ਕਿਵੇਂ ਸੰਭਾਲਿਆ, ਔਰ ਜੇ ਉਹਨਾਂ ਦੇ ਘਰ ਦੇ ਵਿੱਚ ਕੋਈ ਬੰਦਾ ਬਿਮਾਰ ਹੋ ਜਾਂਦਾ ਹੈ। ਤੇ ਫ਼ੇਰ ਉਹਨੂੰ ਕਿਵੇਂ ਉਹਨੂੰ ਦੇਖੋ, ਅਗਰ ਸੇਵਿੰਗ ਹੁੰਦੀ। ਤੇ ਅੱਜ ਉਹਨਾਂ ਨੂੰ ਕੋਈ ਦਿੱਕਤ ਤਾਂ ਨਾ ਹੁੰਦੀ।
ਪੈਂਡਿੰਗ ਦੋਨੋ ਵਿਚ ਬੈਲਸ ਹੋਣਾ ਬਹੁਤ ਜਰੂਰੀ ਹੈ, ਇਨਸਾਨ ਨੂੰ ਆਪਣੇ ਬਜਟ ਤੇ ਜਰੂਰਤਾਂ ਦੇ ਹਿਸਾਬ ਨਾਲ ਪੈਸਾ ਬਚਾਣਾ ਤੇ ਖਰਚਣਾ ਚਾਹੀਦਾ ਹੈ। ਕਿ ਉਹ ਪ੍ਰੈਜੈਂਟ ਵੀ ਇਨਜੋਏ ਕਰ ਸਕੇ ਤੇ ਫਿਊਚਰ ਵੀ ਸਕਿਓਰ ਬਣਾ ਸਕੇ।
ਸਹੀ ਗੱਲ ਹੈ, ਕਿਉਂਕਿ ਦਿਨ ਬਾ ਦਿਨ ਖਰਚ ਵੱਧਦੇ ਜਾਂਦੇ ਹੈ। ਸਕੂਲਾਂ ਦੀਆਂ ਫੀਸਾਂ, ਬਿਜਲੀਆਂ ਹਰ ਚੀਜ਼ਾਂ ਚਾ ਦੀ ਮਤਲਬ ਸਹੂਲਤਾਂ ਵੱਧਦੀਆ ਜਾ ਰਹੀਆਂ ਨੇ ਕਿਉਂਕਿ ਇਨਸਾਨ ਦੀ ਸਹੂਲਤਾਂ ਘੱਟ ਨਹੀਂ ਰਹੀਆਂ ਵੱਧ ਰਹੀਆਂ ਨੇ ਦਿਲ ਕਰਦਾ। ਉਹ ਵੀ ਲੈ ਲਈਏ, ਉਹ ਵੀ ਕਰ ਲਈਏ, ਉਹ ਵੀ ਖਾ ਲਈਏ। ਉੱਥੇ ਵੀ ਘੁੰਮ ਲਈਏ ਸਭ ਪਾਸੇ ਹੁੰਦਾ ਦਿਲ ਪਰ ਉਹ ਆਪ ਉਹ ਆਪਾਂ-ਆਪਾਂ ਨੂੰ ਪਤਾ ਉਹ ਕਿਸ ਹਿਸਾਬ ਨਾਲ ਚੱਲਣਾ ਹੈ, ਜੇ ਕਰੀਏ ਸਭ ਕੁਛ ਪਰ ਉਹਨਾਂ ਨੂੰ ਕਿੱਦਾਂ ਕਿਸ-ਕਿਸ ਤਰੀਕੇ ਨਾਲ ਕਰਨਾ।
ਸਹੀ ਗੱਲ ਹੈ। ਇਹੀ ਬੜਾ ਕੰਨਫਿਊਜ ਇਹ ਵੀ ਹੋ ਜਾਂਦਾ ਬਹੁਤ ਟਾਈਮ ਤੇ ਕਿੰਨੀ ਵਾਰੀ ਤੇ ਆਪਦੇ ਮਨ ਨੂੰ ਮਾਰਨਾ ਵੀ ਪੈਂਦਾ ਹੈ। ਕਿ ਬਈ ਇਹ ਚੀਜ਼ ਨਾ ਲਈ ਜੇ ਇਹ ਚੀਜ਼ ਤੇ ਅਸੀ ਜੇ ਨਾ ਸਪੈਂਡ ਕਰਾਂਗੇ ਤੇ ਇਹੀ ਅਮਾਊਂਟ ਸਾਡਾ ਬਚ ਜਾਵੇਗਾ ਤੇ ਸਾਡੇ ਫਿਊਚਰ ਚ ਕੰਮ ਆਏਗਾ, ਮੇਰੇ ਹਿਸਾਬ ਨਾਲ ਮਨੀ- ਸੇਵਿੰਗ ਤੇ ਮਨੀ ਸਪੈਂਡਿੰਗ ਦੋਨੋ ਵਿੱਚ ਹੀ ਲਾਈਕ ਇਕਵਲੀ ਮਜ਼ਾ ਹੈਗਾ। ਕੈਸ਼ ਮਨ ਦੋਵਾਂ ਦਾ ਹੀ ਕਰਦਾ। ਸਪੈਂਡ ਵੀ ਕਰੀਏ ਤੇ ਸੇਵ ਵੀ ਕਰੀਏ, ਜੇ ਅਸੀਂ ਹਿਸਾਬ ਨਾਲ ਕਰੀਏ ਤਾਂ ਉਹਦਾ ਜ਼ਿਆਦਾ ਫਾਇਦਾ ਹੁੰਦਾ।
ਹਾਂ, ਸਹੀ ਗੱਲ ਹੈ। ਪਰਿਵਾਰ ਚ ਜਿਵੇਂ ਆਪਾਂ ਕਹਿੰਦੇ ਹਾਂ ਕਿ ਆਪਾਂ ਜਦੋਂ ਰਲ ਕੇ ਇਕੱਠੇ ਬੈਠਦੇ ਹਾਂ ਤੇ ਸਮਾਂ ਬਿਤਾਦੇ ਆ, ਜਦੋਂ ਕਿਤੇ ਜਾਂਦੇ ਹਾਂ ਤੇ ਯਾਤਰਾ ਕਰਦੇ ਹਾਂ ਤੇ ਉਹਨਾਂ ਦਾ ਇੱਕ ਮਨੋਰੰਜਨ ਲੈਣ ਲਈ ਉਹਦੇ ਤੇ ਖਰਚ ਕਰਨਾ ਪੈਂਦਾ ਹੈ। ਬਿਨਾਂ ਖਰਚ ਤੋਂ ਤੁਸੀਂ ਕਿਤੇ। ਨਹੀਂ ਜਾ ਸਕਦੇ। ਜੇ ਅਗਰ ਤੁਸੀਂ ਕਮਾ ਰਹੇ ਹੋ, ਛਾ ਤੇ ਤੁਸੀਂ ਲਗਾ ਵੀ ਦਿਓ ਤੁਹਡਾ ਦਿਲ ਵੀ ਕਰਦਾ ਹੈ।
ਸਹੀ ਗੱਲ ਹੈ, ਤੇ ਦੂਜੀ ਗੱਲ ਸੇਵਿੰਗ ਪਹਿਲਾ ਇਨਸਾਨ ਫਾਈਨੈਂਸ਼ਲੀ ਸਟਰੋਂਗ ਮਹਿਸੂਸ ਕਰਦਾ ਅਤੇ ਫਿਊਚਰ ਦੀ ਪਲੈਨਿੰਗ ਵੀ ਆਸਾਨੀ ਨਾਲ ਕਰ ਸਕਦਾ ਬਹੁਤ ਲੋਕ ਆਪਣੀ ਸੈਲਰੀ ਦਾ ਕੁਛ ਹਰ ਮਹੀਨੇ ਸੇਫ ਕਰਦੇ ਨੇ ਤਾਂ ਕਿ ਫਿਊਚਰ ਵਿੱਚ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਵੇ
ਬਿਲਕੁਲ ਉਹੀ ਕਹਿੰਦੇ ਕੁਝ ਹਿੱਸਾ ਅੱਧਾ ਹਿੱਸਾ ਮੇਰੇ ਹਿਸਾਬ ਨਾਲ ਬਚਾਉਣਾ ਚਾਹੀਦਾ ਆਪਾਂ ਨੂੰ
ਸਹੀ ਗੱਲ ਹੈ ਜੇ ਆਪਾਂ ਆਹੀ ਬਚਾ ਲਾਂਗੇ ਤਾਂ ਘੱਟ ਤੋਂ ਘੱਟ ਸਾਨੂੰ ਕਿਸੇ ਅੱਗੇ ਹੱਥ ਨਹੀਂ ਕਰਨ ਪੇਗਾ
ਬੱਚੇ ਲਈ
ਸਹੀ ਗੱਲ ਹੈ ਐਟਲੀਸਟ ਕੱਲ ਨੂੰ ਕਿਸੇ ਦੇ ਅੱਗੇ ਹੱਥ ਤਾਂ ਨਹੀਂ ਕਰਨਾ ਪੈਣਾ ਨਾ
ਬਿਲਕੁਲ ਹਾਂ ਹੱਥ ਅਡਣਾ ਤੋਂ ਬਚ ਜਾਂਗੇ ਨਾ ਆਪਾਂ ਬਸ ਸਭ ਤੋਂ ਵੱਡੀ ਚੀਜ਼ ਇਹ ਕਿ ਆਪਾਂ ਕਿਸੇ ਦਾ ਅੱਗੇ ਹੱਥ ਕਰਾਂਗੇ ਤਾਂ ਇੱਕ ਆਪਣੀ ਆਪ ਨੂੰ ਇਨਸਲਟ ਫੀਲ ਕਰਾਂਗੇ ਕਿ ਆਪਾਂ ਅੱਜ ਇਹੋ ਜਿਹੇ ਮੋੜ ਤੇ ਆ ਗਏ ਹਾਂ ਕਿ ਆਪਾਂ ਨੂੰ ਕਿਸੇ ਤੋਂ ਮੰਗਣਾ ਪੈ ਗਿਆ ਇਹੋ ਜਿਹਾ ਨਾ ਬਣਾਓ ਆਪਣੇ ਆਪ ਨੂੰ ਓਦਾਂ ਬਣਾਓ ਕਿ ਅੱਜ ਤੋਂ ਹੀ ਇਹ ਸ਼ੁਰੂ ਕਰ ਦੋ ਕਿ ਅਸੀਂ ਕਿੱਥੋਂ ਕੀ ਕੁੱਛ ਬਚਾਉਣਾ ਹੈ ਕਿੱਥੇ ਬਚਾਉਣਾ ਕਿਉਂਕਿ ਅੱਜ ਕੱਲ੍ਹ ਬਹੁਤ ਸਾਰੀ ਕੰਪਨੀਆਂ ਨੇ ਜਿੱਥੋਂ ਦੇ ਪੈਸੇ ਤੁਸੀਂ ਜਮ੍ਹਾਂ ਕਰਵਾ ਸਕਦੇ ਹੋ ਤੁਸੀਂ ਉਹਨਾਂ ਨੂੰ ਕਰਵਾ ਕੇ ਭੁੱਲ ਜਾਓ ਕਿ ਮੈਂ ਉੱਥੇ ਦਿੱਤੇ ਹੋਏ ਆ
ਸਹੀ ਗੱਲ ਹੈ ਅਸੀ ਤਾਂ ਅਸੀ ਤਾਂ ਕਹਿੰਦੇ ਆ ਕਿ ਜੇ ਸੇਵਿੰਗ ਹੋਵੇ ਤਾਂ ਕਿਸੇ ਅੱਗੇ ਹੱਥ ਨ ਅੱਡਣਾ ਪੈਣਾ
ਸਹੀ ਗੱਲ ਹੈ ਤੁਹਾਨੂੰ ਪਤਾ ਇਹਨਾਂ ਚੀਜ਼ਾਂ ਨਾਲ ਤਣਾਅ ਵੀ ਹੁੰਦਾ ਹੈ ਆਪਾਂ ਹਰ ਟੈਸ਼ਨਾਂ ਚ ਹੀ ਰਹਿ ਜਾਂਦੇ ਹਾਂ ਟੈਸ਼ਨ ਵੀ ਬਹੁਤ ਹੁੰਦੀਆਂ ਨੇ
ਸਹੀ ਗੱਲ ਹੈ ਤੇ ਦੂਜਾ ਇਹ ਹਨ ਨਾ ਕਿ ਕਈ ਵਾਰ ਇਨਸਾਨ ਆਪਣੀ ਖੁਸ਼ੀ ਲਈ ਵੀ ਸ਼ੋਪਿੰਗ ਡਾਰਲਿੰਗ ਜਾਂ ਫੈਮਲੀ ਨਾਲ ਟਾਈਮ ਸਪੈਂਡ ਕਰਨ ਕਰਨ ਤੇ ਪੈਸਾ ਖਰਚ ਕਰਦਾ ਹੈ ਜੋ ਲਾਈਫ ਨੂੰ ਇੰਜੋਵਾ ਕਰਨ ਲਈ ਵੀ ਜ਼ਰੂਰੀ ਤੋਂ ਜ਼ਰੂਰੀ ਹੁੰਦਾ ਹੈ ਪਰ ਜੇ ਇਨਸਾਨ ਬਿਨਾਂ ਪਲੈਨਿੰਗ ਹੈ ਬਿਨਾ ਜ਼ਰੂਰਤ ਬਹੁਤ ਜ਼ਿਆਦਾ ਪੈਸਾ ਖ਼ਰਚ ਕਰਦੇ ਤਾਂ ਫਿਊਚਰ ਵਿੱਚ ਪਰੇਸ਼ਾਨੀ ਹੋ ਸਕਦੀ ਹੈ
ਹੋ ਸਕਦੀ ਹੈ ਬਿਲਕੁਲ ਬਿਲਕੁਲ ਕਿਉਂਕਿ ਰੋਜ਼ਾਨਾ ਦੀਆਂ ਲੋੜਾਂ ਹੈ ਜਿਹੜੀਆਂ ਆਪਣੀਆਂ ਰੋਟੀ ਕੱਪੜਾ ਮਕਾਨ ਇੰਨੀਆਂ ਪੂਰੀਆਂ ਕਰਦੇ ਕਰਦੇ ਨਾ ਬਸ ਸਾਰੀ ਜ਼ਿੰਦਗੀ ਆਪਾਂ ਨੂੰ ਲੰਘ ਜਾਂਦੀ ਹੈ ਆਪਾਂ ਕਹਿੰਦੇ ਹਾਂ ਕੁਛ ਆਪਣੇ ਲਈ ਵੀ ਕੁਛ ਨੀ ਕੀਤਾ ਸੀ ਫਿਰ ਜਦੋਂ ਟਾਈਮ ਆਉਂਦਾ ਹੈ ਉਦੋਂ ਆਪਾਂ ਉਹਨੂੰ ਸੰਭਾਲ ਨਹੀਂ ਪਾਉਂਦੇ ਪਰ ਤਾਂਹੀ ਕਹਿੰਦੇ ਆ ਨਾ ਬੱਚੇ ਆਪਾਂ ਨੂੰ ਕੀ ਕਹਿੰਦੇ ਹੈ ਤੁਸੀਂ ਕਿਉਂ ਪੈਸਾ ਬਚਾਉਦੇ ਹੋ ਅਸੀਂ ਤੁਹਾਨੂੰ ਦੇ ਰਹੇ ਹਾਂ ਤੁਸੀਂ ਖ਼ਰਚੋ
ਸਹੀ ਗੱਲ ਹੈ ਬਟ ਉਹ ਖਰਚਣਾ ਵੀ ਹਿਸਾਬ ਨਾਲ ਲਈ ਪੈਂਦਾ ਜੇ ਹਿਸਾਬ ਨਾਲ ਨਹੀਂ ਖਰਚਾਂਗੇ ਤੇ ਉਹ ਅੱਗੇ ਜਾ ਕੇ ਫਿਰ ਕਿਸੇ ਦੇ ਅੱਗੇ ਕਿਸੇ ਤੇ ਮੁਹਤਾਜ ਹੋਣ ਵਾਲੀ ਗੱਲ ਹੋ ਜਾਂਦੀ ਹੈ ਜਾਂ ਕਿਸੇ ਅੱਗੇ ਹੱਥ ਅੱਡਣ ਵਾਲੀ
ਮਤਲਬ ਆਪਣੀ ਕਮਾਈ ਤੋਂ ਹਮੇਸ਼ਾ ਅੱਧਾ ਹਿੱਸਾ ਬਚਾ ਕੇ ਰੱਖੋਗੇ ਇਹ ਸੋਚ ਕੇ ਕਿ ਇਨਾ ਹਿੱਸਾ ਅਸੀਂ ਆਪਦੀ ਪੂਰਤੀਆਂ ਲਈ ਲਗਾ ਰਹੇ ਹਾਂ ਇੱਛਾਵਾਂ ਦੀਆਂ ਤੇ ਇਹਨਾਂ ਹਿੱਸਾ ਅਸੀਂ ਬੱਚਤ ਕਰ ਰਹੇ ਹਾਂ ਤੇ ਇੰਨਾ ਅਸੀਂ ਇਸ ਫੀਸ ਦਾ ਖਰਚਦੇ ਹਾਂ ਅਗਰ ਇਸੇ ਤਰੀਕੇ ਨਾਲ ਚੱਲਾਂਗੇ ਤਾਂ ਆਪਣੀ ਲਾਈਫ ਵਿੱਚ ਕੋਈ ਇਹ ਪ੍ਰੋਬਲਮ ਹੀ ਆਈਗੀ ਹਾਂਜੀ, ਬਿਲਕੁਲ ਬੱਚਤ ਵੀ ਹੋਏਗੀ ਇੰਜੋਏ ਵੀ ਕਰਾਂਗੇ ਹਰ ਨੂੰ ਸੰਭਾਲ ਕੇ ਚੱਲਾਂਗੇ।
ਸਹੀ ਗੱਲ ਹੈ ਜੇ ਪੂਰਾ ਉਹਨੂੰ ਬੈਲੇਂਸ ਕਰਕੇ ਚੱਲੋਗੇ ਤਾਂ ਲਾਈਫ ਚ ਕਦੇ ਵੀ ਤੁਸੀਂ ਧੋਖਾ ਨਹੀਂ ਖਾਓਗੇ। ਕਦੇ ਵੀ ਤੁਹਾਨੂੰ ਪੈਸੇ ਦੀ ਕਿਉਂਕਿ ਤੁਹਾਡੇ ਕੋਲ ਪਿੱਛੇ ਬੈਕਅਪ ਹੋਊਗਾ ਜੇ ਬੈਕਅਪ ਹੋਊਗਾ ਤੁਸੀਂ ਕਿਸੇ ਅੱਗੇ ਕੁਛ ਵੀ ਕਿਤੇ ਸਪੈਂਡ ਕਰਨਾ ਹੈ। ਕਿਸੇ ਵੀ ਜੇ ਬੁਰੇ ਟਾਈਮ ਚ ਮਦ ਕਰਨੀ ਹੈ ਫਿਰ ਤੁਹਾਨੂੰ ਪਤਾ ਹੋਊਗਾ ਤੁਸੀਂ ਫਾਈਨੈਂਸ਼ਲੀ ਸਟਰੋਂਗ ਹੋ ਤੁਹਾਡੇ ਪਿੱਛੇ ਬੈਕਅਪ ਹੈਗਾ ਹੈ ਮਨੀ ਦਾ ਤੇ ਤੁਸੀਂ ਉਹਦੀ ਹੈਲਪ ਵੀ ਕਰ ਪਾਓਗੇ ਮਾੜਾ ਟਾਈਮ ਹੋਵੇ ਚੰਗਾ ਟਾਈਮ ਹੋਵੇ ਉਹ ਪੈਸਾ ਉਹਦੇ ਲਈ ਸਮਾਨ
ਬਿਲਕੁਲ ਤੁਹਾਡੀ ਸਿਹਤ ਵੀ ਖ਼ਰਾਬ ਹੁੰਦੀ ਹੈ ਤੇ ਐਮਰਜੈਂਸੀ ਤੁਹਾਨੂੰ ਉਹ ਜਿਹੜੇ ਸੇਵਿੰਗ ਤੁਹਾਡੇ ਪੈਸੇ ਹੈ ਉਹੀ ਕੰਮ ਆਉਣੇ ਹੈ ਹੋਰ ਕਿਸੇ ਨੇ ਨੀ ਕੰਮ ਆਣਾ ਤੁਹਾਡੇ ਆਪਣੇ ਰਿਸ਼ਤੇਦਾਰਾਂ ਨੇ ਵੀ ਪਿੱਛੇ ਹੋ ਜਾਣਾ ਹੈ ਜਦੋਂ ਉਹਨਾਂ ਨੂੰ ਪਤਾ ਹੈ ਕਿ ਹਾਂ ਵੀ ਇੰਨਾ ਬਿੱਲ ਬਣ ਕੇ ਇਹਨਾਂ ਦਾ ਆਇਆ ਉਹਨਾਂ ਨੇ ਵੀ ਦੇਖ ਕੇ ਕਹਿਣਾ ਕਿ ਭਾਈ ਇਹਨਾਂ ਕੋਲ ਪੈਸੇ ਨੀ ਹੋਣੇ ਕਿੱਥੋਂ ਕਦੋਂ ਉਹੀ ਕਹਿੰਦੇ ਕਿ ਇਹ ਇਹ ਮੌਕਾ ਆਣ ਨੀ ਨਾ ਦੋ ਆਪਾਂ ਉਸ ਮੌਕੇ ਨੂੰ ਸੰਭਾਲ ਲਈਏ
ਰਿਸ਼ਤੇਦਾਰ ਵੀ ਉਦੋਂ ਤੱਕ ਹੀ ਨਾਲ ਹੁੰਦੇ ਆ ਜੇ ਤੁਸੀਂ ਫਾਨ ਸਲੀ ਸਟਰੋਂਗ ਦੇਖੋ ਜੇ ਤੁਹਾਡੇ ਹੱਥ ਚ ਤੁਹਾਡੀ ਜੇਬ ਚ ਕੁਛ ਹੈਗਾ ਹੈ ਤਾਂ ਹੀ ਕੋਈ ਤੁਹਾਡਾ ਸਾਥ ਦੇ ਸਕਦਾ ਜੇ ਤੁਸੀਂ ਖਾਲੀ ਹੱਥ ਹੋਗੇ ਤਾਂ ਤੁਹਾਡੇ ਨਾਲ ਵੀ ਕੋਈ ਨੀ ਖੜ ਸਕ
ਸਹੀ ਗੱਲ ਹੈ ਬਿਲਕੁਲ ਬਿਲਕੁਲ ਪੈਸਾ ਬਚਾਨਾ ਬਿਲਕੁਲ ਵੀ ਬਹੁਤ ਜ਼ਰੂਰੀ ਹੈ ਸਹੀ ਤਰੀਕੇ ਨਾਲ ਸਹੀ ਉਹਨੂੰ ਕਿੱਦਾਂ ਤੁਸੀਂ ਬਚਾ ਸਕ ਸਕਦੇ ਹੋ ਉਹਨਾਂ ਨੇ ਉਹਦੀਆਂ ਜ਼ਰੂਰਤਾਂ ਦੀ ਸਹੂਲਤਾਂ ਕਿੰ ਕਿਵੇਂ ਕਿਵੇਂ ਪੂਰਾ ਕਰਦੇ ਰੋਜ਼ਾਨਾ ਦੀ ਰੋਜ਼ਾਨਾ ਦੇ ਸ਼ੌਕ ਨਾਲ ਹਰ ਚੀਜ਼ ਨੂੰ ਅਪਣਾ ਕੇ ਵੀ ਆਪਾਂ ਕਿੱਦਾਂ ਜੀ ਸਕਦੇ ਹਾਂ।
ਸਹੀ ਗੱਲ ਹੈ ਇਸ ਲਈ ਮੇਰੇ ਹਿਸਾਬ ਨਾਲ ਮਨੀ ਸੇਵਿੰਗ ਤੇ ਮਨੀ ਸਪੈਂਡਿੰਗ ਦੋਨੋ ਹੀ ਬੜੇ ਇੰਪੋਰਟੈਂਟ ਨੇ ਨਾ ਬਹੁਤ ਜ਼ਿਆਦਾ ਕੰਜੂਸੀ ਚੰਗੀ ਹੁੰਦੀ ਹੈ ਤੇ ਨਾ ਬਿਨਾਂ ਸੋਚੇ ਸਮਝੇ ਪੈਸੇ ਉਡਾਣੇ
ਤਾਂ ਫਿਰ ਇਹ ਦਿਲ ਚ ਰਹਿ ਜਾਏਗੀ ਕਿ ਅਸੀਂ ਉਹ ਨੀ ਕੀਤਾ ਤੇ ਅਸੀਂ ਉਹ ਤਾਂ ਉਹ ਵੀ ਕਹਿੰਦੇ ਉਹ ਵੀ ਪੂਰਾ ਕਰਕੇ ਜਾਓ। ਕਿ ਹਾਂ ਅਸੀਂ ਪੈਸੇ ਬਚਾ ਸਾਰੇ ਰਹਿ ਗਏ ਜ਼ਿੰਦਗੀ ਅਸੀਂ ਆਪਣੇ ਕੁਛ ਸੌਂਕ ਮਾਰ ਤੇ ਸਾਰੇ। ਸ਼ੁਕ ਨਹੀਂ ਮਾਰਨੇ ਚਾਹੀਦੇ ਕਹਿੰਦੇ ਚਾਹੇ ਫਿਫਟੀ ਫਿਫਟੀ ਨਾ ਪੂਰੇ ਕਰ ਸਕੀਏ ਪਰ ਇੰਨਾ ਤਾਂ ਕਰ ਸਕੋ ਕਿ ਜਿਹਦੇ ਚ ਤੁਸੀਂ ਸਾਨੂੰ ਦੁੱਖ ਨਾ ਹੋਵੇ ਬੱਸ ਹਾਂ ਬਈ ਹੁਣ ਅਸੀਂ ਸਾਡਾ ਜਾਣ ਦਾ ਟਾਈਮ ਹੈ ਅਸੀਂ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਜੀਤ ਗਏ ਹਾਂ ਆਪ
ਸਹੀ ਗੱਲ ਹੈ ਇੱਕ ਚੰਗਾ ਇਨਸਾਨ ਉਹ ਹੁੰਦਾ ਹੈ ਜੋ ਆਪਣੇ ਬਜਟ ਦੇ ਹਿੱਸੇ ਹਿਸਾਬ ਨਾਲ। ਪੈਸੇ ਬਚਾਵੇ ਵੀ ਅਤੇ ਜ਼ਰੂਰਤ ਮੁਤਾਬਿਕ ਸਮਝਦਾਰੀ ਨਾਲ ਖਰਚ ਵੀ ਕਰੇ ਆਪਦੀ ਚਾਦਰ ਦੇ ਹਿਸਾਬ ਨਾਲ ਹੀ ਪੈਰ ਪਸਾਰ ਨੇ ਚਾਹੀਦੇ ਆ ਉਹ ਤੋਂ ਜ਼ਿਆਦਾ ਕਦੇ ਨਾ।
ਬਿਲਕੁਲ ਬਿਲਕੁਲ ਹੁਣ ਆਪਾਂ ਨੂੰ ਚੀਜ਼ ਪਸੰਦ ਆ ਗਈ ਹੈ ਇੰਨੀ ਦੀ ਠੀਕ ਹੈ। ਔਰ ਆਪਾਂ ਨੂੰ ਚਾਹੀਦੀ ਹੈ ਆਪਣੇ ਕੋਲ ਓਨੇ ਮਨੀ ਨਹੀਂ ਹੈ। ਸ਼ੋਪ ਤੇ ਜਾ ਕੇ ਆਪਾਂ ਲੈਂਦੇ ਹਾਂ ਤੇ ਆਪਣੇ ਕੋਲ ਓਨੇ ਮਨੀ ਨਹੀਂ ਹੈ। ਆਪਾਂ ਨੂੰ ਪਤਾ ਕਿ ਆਪਣੀ ਜੇ ਨਹੀਂ ਕੰਮ ਕਰ ਰਹੀ ਅਸੀਂ ਲਈ ਤਾਂ ਆਪਾਂ ਪਿੱਛੇ ਹੋ ਜਾਂਦੇ ਹਾਂ ਇਸੇ ਲਈ ਪਿੱਛੇ ਹੁੰਦੇ ਹ ਹਨਾ ਕਿ ਆਪਾਂ ਇੰਨੇ ਪੈਸੇ ਵੇਸਟ ਕਰਕੇ ਇਹਨਾਂ ਨੂੰ ਸਿਰਫ ਆਪਾਂ ਅਲਮਾਰੀਆਂ ਦੇ ਵਿੱਚ ਹੀ ਰੱਖਣਾ ਇੱਕ ਵਾਰ ਪਾਇਆ ਦੂਜੀੇ ਵਾਰ ਉਵੇਂ ਦਾ ਉਵੇਂ ਵਾਸਤੇ ਵੇਚ ਫ਼ਿਰ ਆਪਾਂ ਕੋਸ਼ਿਸ਼ ਕਿਉਂ ਨਾ ਕਰੀਏ ਕਿ ਹਾਂ ਆਪਾਂ ਆਪਦੇ ਮੁਤਾਬਿਕ ਹੀ ਚੀਜ਼ ਭੇਜੀਏ
ਸਹੀ ਗੱਲ ਹੈ।
ਕਿਉਂਕਿ ਹਰ ਤਰ੍ਹਾਂ ਦੀ ਚੀਜ਼ ਹੈ ਮਾਰਕੀਟ ਚ ਇਹ ਨਹੀਂ ਹੈ ਕਿ ਕੋੋਸਟਲੀ ਵੀ ਪਈ ਹੈ ਸਸਤੀ ਵੀ ਪਈ ਹੈ ਸਸਤੇ ਚ ਵੀ ਬਹੁਤ ਵਧੀਆ ਪਈ ਹੈ ਉਹ ਤੁਹਾਡੀ ਪਹਿਚਾਣ ਤੁਹਾਂਨੂੰ ਦੱਸਦੀ ਏ ਕਿ ਤੁਸੀਂ ਕੀ ਕਰ ਰਹੇਂ ਹੋ
ਬਿਲਕੁੱਲ ਜੀ ਬਿਲਕੁੱਲ
ਚਲੋਂ ਜੀ ਤੁਹਾਡੇ ਨਾਲ ਗੱਲ਼ ਕਰਕੇ ਬਹੁਤ ਵਧੀਆਂ ਲੱਗਿਆਂ ਜੀ ਫ਼ਿਰ ਗੱਲ਼ ਕਰਾਂਗੇ ਸਤਿ ਸ਼੍ਰੀ ਅਕਾਲ